ਹੋਰ ਠੀਕ ਹੋ।
ਹਾਂਜੀ-ਹਾਂਜੀ ਵਧੀਆ ਤੁਸੀਂ ਸੁਣਾਓ?
ਮੈਂ ਵੀ ਠੀਕ ਠਾਕ, ਕੀ ਕਰਦੇ ਪਏ ਸੀ ਠਿਕੋ।
ਹਾਂਜੀ-ਹਾਂਜੀ ਬਸ ਫ੍ਰੀ ਸੀ ਮੈਂ। ਬੈਠੀ ਹੋਈ ਸੀ ਹਾਂਜੀ, ਤੁਸੀਂ ਸੁਣਾਓ ਕੀ ਕਰਦੇ
ਸੁੱਤੇ ਨੀ?
ਨਾ ਸੁੱਤੇ ਨੀ, ਉਹ ਮੇਰਾ ਘਰ ਕਾਫ,
ਸ਼ਾਮੀ।
ਹਾਂਜੀ, ਨਹੀਂ ਸੋ ਤੇ ਜਾਂਣੇ ਹਾਂ ਜਦੋਂ ਕਾਕਾ ਸੋਜੇ ਤੇ ਸੋ ਜਾਣਿਆ। ਕਾਕਾ ਅੱਜ ਜਲਦੀ ਸੋ ਗਿਆ ਸੀ। ਤੇ ਜਿਹੜਾ ਸਾਨੂੰ ਸ ਸੋਣ ਦਾ ਟਾਈਮ ਸੀ, ਉਹ ਹੁਣ ਉਸ ਟਾਈਮ ਉੱਠ ਕੇ ਬੈਠਾ ਦਾ ਨਾ।
ਅੱਛਾ ਜੀ, ਅੱਛਾ ਹੋਰ,
ਹੂੰ, ਹੋਰ ਬਸ ਵਧੀਆ ਤੁਸੀਂ ਸੁਣਾਓ? ਤੁਸੀਂ ਕੀ ਕਰਦੇ ਪਏ?
ਕੁਛ ਨਹੀਂ ਨੀਂਦ ਆ ਰਹੀਏ।
ਅੱਛਾ, ਮੈਨੂੰ ਵੀ ਆਉਂਦੀ ਪਈ ਨੀਂਦ, ਵੈਸੇ ਹੁਣ ਕਾਕਾ ਸੋਏਗਾ ਤੇ ਫੇਰ ਦੇਖਾਂਗੇ ਓਨੀ ਦੇਰ ਤੱਕ ਟਾਈਮ ਜਿਆਦਾ ਹੋ ਜਾਂਦਾ ਫਿਰ ਸੋ
ਹਾਂਜੀ, ਫਿਰ ਲੰਮੇ ਨੀ ਪਿਆ ਜਾਂਦਾ।
ਹੂੰ, ਉਹ ਤਾ ਹੈ।
ਹੋਰ ਰੋਟੀ ਖਾ ਲਈ, ਕੀ ਬਣਾਇਆ ਸੀ ਅੱਜ?
ਅਸੀਂ ਰਾਜਮਾਂ ਚਾਵਲ।
ਅੱਛਾ ਜੀ।
ਹਾਂਜੀ ਕਦੋ ਦੀ ਖਾ ਲਈ ਅਸੀਂ ਅਹ ਤਿੰਨ ਅਸੀਂ ਢਾਈ ਵਜੇ ਹੀ ਅੱਜ ਖਾਲੀ ਸੀ। ਹਾਂਜੀ ਹੁਣ ਸੋਚਦੀ ਪਈਆਂ ਚਾਹ, ਚਾਹ ਪੀਏ ਤਾਂ ਹੀ ਐਨਰਜੀ ਆਏਗੀ।
ਹਾਂਜੀ, ਬੈਟਰੀ ਡਾਊਨ ਹੁੰਦੀ ਵੀ ਹੈਗੀ ਏ।
ਹਾਂਜੀ ਸਾਰਾ ਦਿਨ ਬਸ ਐੰਝ ਹੀ ਨਿਕਲ ਜਾਂਦਾ। ਉਹ ਹੁਣ ਮੇਰੇ ਹਸਬੈਂਡ ਆਏ ਸੀ ਉਹ ਨਗਰ ਕੀਰਤਨ ਸੀਗਾ ਅੱਜ ਓ ਉੱਥੇ ਚਲੇ ਗਏ।
ਅੱਛਾ ਜੀ।
ਹਾਂਜੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਦੱਸ ਦਿਓ ਕਿੱਥੇ ਹੋਏਗਾ ਕਹਿੰਦੇ ਕੋਈ ਨਾ ਦੱਸ ਦੂਗਾ।
ਅੱਛਾ, ਤੁਸੀਂ ਜਾਣਾ ਫੇਰ?
ਦੇਖਦੀ ਹਾਂ ਪਹਿਲੇ ਮੈਨੂੰ ਕਹਿੰਦੇ ਗਰਮੀ ਬੜੀ ਹੈ ਰਹਿਣ ਦੇ। ਫੇਰ ਕਹਿੰਦੇ ਦੇਖ ਲਈ, ਹਾਂਜੀ ਉਹ ਨਾ ਮੇਰਾ ਕਾਕਾ ਠੀਕ ਨੀ ਹੈਗਾ ਨਾ, ਤੇ ਫੇਰ ਉਹਦੇ ਨਾ ਰੈਸ਼ ਰੈਸ਼ਿਜ਼ ਹੋ ਜਾਂਦੇ ਫੇ ਫੇਸ ਲੱਤਾ ਦਾਣੇ ਹੋ ਗਏ ਤੇ ਹੁਣ ਏਸੀ ਚਲਾ ਕੇ ਬਿਠਾਇਆ ਹੈ ਉਹਨੂੰ ਥੋੜੀ ਦੇਰ ਉਹਦੇ ਗਰਮੀ ਨਾਲ ਜਿਆਦਾ ਹੋਈ ਜਾਂਦੇ ਨੇ।
ਅੱਛਾ। ਸਵਾ ਦੋ ਓੁਹਨੂੰ ਤੂੰ ਥੋੜੀ ਦੇਰ ਏਸੀ ਚ ਆਰਾਮ ਕਰੇਗਾ ਕੀ ਪਤਾ ਠੀਕ ਹੋ ਜੇ।
ਹਾਂਜੀ-ਹਾਂਜੀ, ਹੁਣ ਬਸ ਸੁਵਾਣ ਲੱਗੀ ਸੀ। ਵੇਖਦੀਆਂ ਸੋਜੇ ਕੀ ਪਤਾ।
ਅੱਛਾ ਜੀ।
ਹਾਂਜੀ। ਖਾਂਦਾ ਵੀ ਨੀ ਨਾ ਕੁਛ ਓ ਠੀਕ ਨੀ ਹੈਗਾ ਫੇਰ ਦੁੱਧ ਈ ਪੀਂਦਾ।
ਹਾਂਜੀ ਓ ਬੁਖਾਰ ਚੜੇਆ ਹੋਵੇ ਨਾ ਸਾਨੂੰ ਆਪ ਆਪਣੇ ਕੋਲ ਨੀ ਸਾਡੇ ਕੋਲ ਕੁਛ ਖਾਂਦਾ ਓ ਤਾਂ ਫੇਰ ਬ ਬੱਚਾ ਹੈਗਾ ਓਨੇ ਕੇੜਾ ਕੈ ਦੇਣਾ ਮੇਰਾ ਦਿਲ ਨੀ ਕਰਦਾ ਪੇਆ ਖਾਨ ਦਾ ਉੱਤੇ ਸਾਨੂੰ ਸਮਝ ਹੋਣੀ ਚਾਈਦੀ ਏ।
ਹਾਂਜੀ-ਹਾਂਜੀ ਓ ਤੇ ਐ। ਹਾਂ ਬਟ ਅਸੀਂ ਜੇੜੀ ਚੀਜ਼ ਖਾਂਨੇ ਓ ਮੰਗ ਲੈਂਦਾ। ਤੇ ਸਪੈਸ਼ਲ ਬਣਾ ਕੇ ਦੋ ਫੇਰ ਡਾਕ ਟਰ ਬੱਚੇਆਂ ਨੂੰ ਕੇੜਾ ਅਸੀ ਨਾ ਮਿਰਚਾਂ ਮੁਰਚਾਂ ਆਪਾਂ ਫਿੱਕੀ ਚੀਜ਼ ਦੋ ਤੇ ਓ ਖਾਂਦਾ ਨੀ।
ਅੱਛਾ ਜੀ।
ਦਵਾਈਆਂ ਈ ਇੰਨੀਆਂ ਸਾਰੀਆਂ ਪੰਜ-ਛੇ ਤਾਂ ਦਵਾਈਆਂ ਈ ਐ। ਦਸ-ਦਸ ਮਿੰਟ ਬਾਦ ਪਿਆਣੀ ਪੈਂਦੀ ਓੁਨੀ ਦੇਰ ਤੱਕ ਓਨੂੰ ਨੀਂਦ ਆ ਜਾਂਦੀ ਐ। ਫੇਰ ਵਿੱਚ ਸਟੋਪ ਲੱਗ ਜਾਂਦਾ ਦਵਾਈਆਂ ਦਾ।
ਨਈ ਏਨੂੰ ਨਾਰੀਅਲ ਪਾਨੀ ਦਿਓ ਨਾ ਮਤਲਬ ਕਿ ਡਾਕਟਰ ਨੇ ਕੈ ਦਿੱਤਾ
ਹਾਂਜੀ ਹਾਂਜੀ ਓ ਜਾਦ ਈ ਭੁੱਲ ਗਿਆ।
ਓ ਆਰ ਐਸ ਵੀ ਦਿਓ ਏਨੂੰ ਨਾ ਡਬਲੂ ਐਚ ਓ ਆਰ ਐਸ ਵੀ ਦਿਓ ਏਨੂੰ।
ਹਾਂਜੀ ਹਾਂਜੀ ਐ ਜਾਨੀ ਆਂ ਮੈਂ ਸਾਡੇ ਬਾਰ ਹੀ ਦੁਕਾਨ ਹੈਗੀ ਐ ਓਦੇ ਕੋਲ ਜਾਂਨੀ ਆਂ। ਤੇ ਕੈਨੀ ਆ ਮੈਂ ਓ ਆਰ ਐਸ ਲੈਕੇ ਆਨੀ ਆ। ਹੂੰ, ਦੋ ਤਿੰਨ ਦਿਨ ਦੁਕਾਨਾਂ ਵੀ ਬੰਦ ਸੀ ਨਾ।
ਬੁਖਾਰ ਕਾਰਨ ਮਨਾ ਕਰਤਾ ਹੋਣਾ ਕੁਛ ਖਾਣ ਪੀਣ ਨੂੰ?
ਹਾਂ ਹਾਂਜੀ ਕੈਂਦੇ ਕੁਛ ਵੀ ਨੀ ਖਵਾਨਾ। ਸਿਰਫ ਦਾਲ ਦਾ ਪਾਨੀ ਖਿਚੜੀ ਤੇ ਮਿੱ ਦੁੱਧ ਤੇ ਦੇਨਾ ਨੀ, ਦੁੱਧ ਨੀ ਦੇਨਾ ਜਿੱਦਾਂ ਜੇ ਅਸੀਂ ਦਲੀਆਂ ਵਗੈਰਾ ਦੁੱਧ ਵਾਲਾ ਬਨਾਨੇ ਓ ਨੀ ਦੇਨਾ ਦੂਸਰਾ ਬਣਾ ਕੇ ਦੋ। ਬਸ ਓ ਆਰ ਐਸ ਤੇ ਨਾਰੀਅਲ ਪਾਨੀ
ਅੱਛਾ ਜੀ।
ਹਾਂਜੀ-ਹਾਂਜੀ, ਬਸ ਇੰਨਾ ਈ ਕੇਆ। ਤੇ ਹੁਨ ਬੱਚਾ ਫਿੱਕੀਆਂ ਚੀਜ਼ ਤੇ ਖਾਂਦਾ ਵੀ ਨੀ, ਮੈਂ ਫੇਰ ਵੀ ਥੋੜ੍ਹਾ ਜਿਆ ਚੁੱਟ ਕੀ ਜਾ ਨਮਕ ਪਾ ਦੇਨੀਂ ਆਂ, ਪਰ ਓਨੂੰ ਸਵਾਦ ਈ ਨੀ ਆਂਦਾ ਫੇਰ ਵੀ ਕੋਈ।
ਅੱਛਾ।
ਹਾਂਜੀ।
ਮੌਸਮ ਕਿਵੇਂ ਦਾ ਓਧਰ?
ਮੌਸਮ, ਅੱਜ ਤੇ ਬੋਤ ਗਰਮੀ ਐ। ਬੈਠਾ ਵੀ ਨੀਂ ਜਾਂਦਾ ਪਆ, ਹੂੰ।
ਧੁੱਪ ਵੀ ਬੋਤ ਹੋ ਜਾਂਦੀ, ਧੁੱਪ ਵੀ ਬੋਤ ਹੈਗੀ ਏ।
ਧੁੱਪ ਵੀ ਬੋਤ ਐ, ਬੋਤ ਤੇਜ਼। ਕੱਲ ਅਸੀਂ ਸ਼ਾਮ ਨੂੰ ਗੁਰਦੁਆਰੇ ਗਏ ਸਾਢੇ ਛੇ-ਸੱਤ ਵਜੇ, ਏਨੀ ਤੇਜ਼ ਧੁੱਪ, ਜਿਵੇਂ ਤਿੰਨ-ਚਾਰ ਵਜੇ ਧੁੱਪ ਹੁੰਦੀ ਏ, ਇੰਨੀ ਤੇਜ਼ ਧੁੱਪ। ਤੇ ਅੱਜ ਤਾਂ ਵੈਸੇ ਵੀ ਹੋਰ ਜਾਦਾ ਗਰਮੀ ਹੋ ਗਈ।
ਹੂੰ, ਅੱਜ ਨਗਰ ਕੀਰਤਨ ਵਾਲੇ ਕੈਂ, ਨਗਰ ਕੀਰਤਨ ਵਾਲ਼ੇ ਦਿਨ ਹੁੰਦੀ ਏ, ਕੈਂਦੇ ਨੇ।
ਹਾਂਜੀ-ਹਾਂਜੀ, ਓ ਕੈਂਦੇ ਨੇ, ਹੂੰ, ਬੋਤ ਹੁੰਦੀ ਐ ਉਸ ਦਿਨ ਗਰਮੀ।
ਹਾਂਜੀ।
ਹੂੰ, ਹੋਰ ਤੁਸੀਂ ਸੁਨਾਓ ਠੀਕ ਓ, ਕੀ ਕਰਦੇ ਪਏ ਓ?
ਹਾਂਜੀ, ਮੈਂ ਵਧੀਆ।
ਅੱਛਾ।
ਹੋਰ, ਹੁਣ ਐਦਕੀ ਗਏ ਨੀ ਕਿਤੇ ਘੁੰਮਣ?
ਨਾ ਕਿਤੇ ਵੀ ਨੀਂ ਗੇ, ਕਿਆ ਤੇ ਐ ਠੀਕ ਨੀਂ ਐ ਨਾ, ਫਿਰ ਜਾ ਨੀਂ ਸਕਦੀ। ਹੋਰ ਮੈਂ ਵੈਸੇ ਵੀ ਆਪਨੇ ਭਰਾ ਦੇ ਵਿਆਹ ਤੇ ਗਈ ਸੀ। ਥੋੜੇ ਦਿਨ ਮੈਂ ਉੱਥੇ ਲਗਾ ਆਈ, ਹੁਣ ਮੌਸਮ ਠੀਕ ਹੋਏਗਾ ਨਾ ਫੇਰ ਜਾਵਾਂਗੀ।
ਅੱਛਾ ਜੀ, ਓ ਨਾਲੇ ਬੱਚਾ ਵੀ ਠੀਕ ਨੀਂ ਨਾ ਹੈ, ਦਿਲ ਨੀਂ ਕਰਦਾ ਨਿਕਲਣ ਤੇ।
ਹਾਂਜੀ, ਓ ਫੇਰ ਜਲਦੀ ਬਿਮਾਰ ਹੋ ਜਾਂਦਾ, ਕਿਤੇ ਲੈ ਕੇ ਜਾਵਾਂ ਨਾ।
ਅੱਛਾ ਜੀ, ਓ ਨਜਰ ਵੀ ਲੱਗ ਜਾਂਦੀ ਏ ਨਾ ਕਈਂ ਵਾਰੀ।
ਹਾਂਜੀ, ਹਾਂਜੀ, ਹਂ। ਹੁਣ ਠੀਕ ਹੋਏਗਾ, ਮੌਸਮ ਬਦਲ ਜੇਗਾ ਨਾ ਫੇਰ ਲੈ ਕੇ ਜਾਵਾਂਗੀ।
ਅੱਛਾ।
ਹਾਂਜੀ। ਤੁਸੀਂ ਨੀ ਗਏ ਕਿਤੇ?
ਨਈਂ, ਬੱਚੇ ਤੇ ਆਏ ਦੇ ਨੇ ਨਾਨੀ ਘਰੇ ਨੇ, ਹੁਣ ਸਗੋਂ ਰੋਂਦੇ ਪੇ ਨੇਂ। ਚਲੋ ਘਰ ਚਲੀਏ, ਦਿਲ ਨੀਂ ਲੱਗਦਾ ਪਿਆ ਨਾਂ ਓਨਾਂ ਦਾ।
ਕਿਯੋਂ ਕੀ ਹੋਇਆ?
ਕੱਲ ਰੋਂਦੀਆਂ ਪਈਆਂ ਸੀਂ ਦੋਨੋਂ, ਦਿਲ ਨੀਂ ਲੱਗਦਾ ਪਯਾ ਘਰ ਚਲੋ ਤੇ ਘਰ ਚਲੋ।
ਅੱਛਾ, ਅੱਛ, ਕਿਤੇ ਘੁੰਮਣ ਨੀਂ ਗੈ?
ਨਈਂ ਨਈਂ, ਘੋਮ ਤੇ ਆਏ ਸੀ। ਕੱਲ ਦੁਖ ਨਿਵਾਰਨ ਸਾਹਿਬ ਗਏ ਦੇ ਸੀ।
ਅੱਛਾ-ਅੱਛਾ, ਠੇਕ ਆ। ਹਾਂ ਫਿਰ ਅੱਛਾ-ਅੱਛਾ, ਸ਼ੋਪਿੰਗ
ਹਾਂਜੀ, ਸ਼ੋਪਿੰਗਾਂ ਈ ਹੁੰਦੀਆਂ ਪੇਕੇ ਆ ਕੇ, ਹੋਰ ਕੀ ਹੁੰਦਾ।
ਹਾਂਜੀ ਓ ਤੇ ਹੈ। ਹਂ, ਮੇਰੇ ਆਪ ਦੀਦੀ ਆਏ ਦੇ ਸੀ।
ਕੁਛ ਨਾਂ ਕੁੱਛ ਥੁੜਿਆ ਈ ਰੈਂਦਾ, ਪੇਕੇ ਆ ਕੇ।
ਹਂ, ਹਾਂਜੀ। ਓ ਤੇ ਹੈ। ਥੁੜਿਆ ਈ ਰੈਂਦਾ। ਕੁੜੀਆਂ ਦਾ ਵੈਸੇ ਈ ਸਾਰਾ ਕੁਛ ਥੁੜਿਆ ਈ ਰੈਂਦਾ।
ਹਾਂਜੀ, ਬੜੀਆਂ ਚੀਜ਼ਾਂ ਦੀ ਲੋੜ ਐ ਭੈਂਜੀ ਬੱਚਿਆਂ ਨੂੰ ਤੇ। ਇੱਕ ਚੀਜ਼ ਮੁੱਕੇ ਨਾਲ ਚਾਰ ਚੀਜ਼ਾਂ ਮੰਗ ਲੈਂਦੀਆਂ, ਮੰਮਾ ਐ ਲੈ ਦੋ, ਮੰਮਾ ਓ ਲੈ ਦੋ, ਮੰਮਾ ਐ ਲੈ ਦੋ। ਬੋਤ ਤੰਗ ਕਰਦੀਆਂ ਐਂ।
ਹਂ, ਹਂ।
ਕੁੜੀਆਂ ਨੂੰ ਸ਼ੌਂਕ ਨਾ ਕੁੜੀਆਂ ਦੀ ਵਰਾਇਟੀ ਵੀ ਬੋਤ ਹੁੰਦੀ ਐ ਕੱਪੜੇ ਦੀ, ਹਰ ਇੱਕ ਚੀਜ਼ ਦੀ।
ਅੱਜ ਗਰਮੀ ਬੋਤ ਜ਼ਿਆਦਾ, ਅੱਜ ਐਵੇਂ ਬੈਠੀਆਂ ਦੀਆਂ ਨੇ ਦੋਨੋਂ। ਸੋਦੀਆਂ ਵੀ ਨੀ ਪਈਆਂ ਮੈਂ ਕਿਆ ਏ ਸੀ ਚਲਦਾ ਪਿਆ ਸੋ ਜੋੋ। ਨਾਂ ਕੈਂਦੀਆਂ ਅਸੀਂ ਨੀ ਸੋਣਾਂ।
ਅੱਛਾ, ਮੇਰੀ ਵੀ ਦੀਦੀ ਆਏ ਤੇ ਓਨਾਂ ਦੇ ਵੀ ਓ ਵੀ ਬੱਚੇ ਦੋ ਐ। ਓ ਮੈਂ ਓਨਾਂ ਨੇ ਮੈਂ ਕਿਆ ਏ ਸੀ ਚਲਾਨੀ ਪਈ ਏਥੇ ਬੈਠੀਆਂ ਦੀਆਂ ਸੀ। ਹੁਣੇ ਫੇਰ ਨਿਕਲ਼ ਗਈਆਂ ਬਾਰ।
ਆਪਣੀਂ ਮੰਮਾ ਦੇ ਮਗਰ ਈ ਚਲੇ ਜਾਂਦੀਆਂ ਨੇ। ਗਰਮੀ ਚ ਖੇਲੀ ਜਾਂਦੀਆਂ ਨੇ ਬਸ, ਗਰਮੀਂ ਚ। ਹਂ, ਬਸ ਮੇ ਮੇਕਅੱਪ ਕਰੀਂ ਜਾਂਦੀਆਂ ਨੇ, ਕੁੜੀਆਂ ਨੂੰ ਸ਼ੌਕ ਹੁੰਦਾਂ ਨਾ। ਬਸ ਲਿਪਸਟਿਕ ਲਗਾਂ ਲੋੋ, ਯੇ ਲਗਾਂ ਲੋ, ਲਾਈਨਰ ਲਗਾ ਲੋ, ਮਸਕਾਰਾ ਇੱਹੀ ਲਗਾ ਕੇ ਬੈਠੀਆਂ ਦੀਆਂ ਨੇ।
ਅੱਛਾ ਜੀ, ਨਈਂ ਵੈਸੇ ਕੁੜੀਆਂ ਨੂੰ ਤਾਂ ਬੋਤ ਸ਼ੌਕ ਹੁੰਦਾਂ। ਤਿਆਰ-ਸ਼ਿਆਰ ਹੋਣ ਦਾ। ਕਈ ਕੁੜੀਆਂ ਹੁੰਦੀਆਂ। ਕਿਤਾਬੀ ਕੀੜਾ ਕਿਤਾਬਾਂ ਚ ਵੜੀਆਂ ਰਹਿੰਦੀਆਂ ਬਟ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈਗਾ
ਹਾਂਜੀ ਹਾਂਜੀ ਉਹ ਤੇ ਹੈ ਛੋਟੇ ਬੱਚਿਆਂ ਨੂੰ ਵੈਸੇ ਵੀ ਹੁੰਦਾ
ਛੁੱਟੀਆਂ ਚ ਨਹੀਂ ਹੁੰਦਾ ਕੁੱਛ ਵੀ ਨੀ ਕੋਈ ਕੰਮ ਵਗੈਰਾ ਨਹੀਂ ਸਕੂਲ ਦਾ ਕਰ ਸਕਦੇ ਬੱਚੇ
ਹਾਂਜੀ ਉਹ ਤਾਂ ਹੈ।
ਉਹ ਤਾਂ ਇਹ ਕਹਿੰਦੇ ਨੇ ਕੱਲ ਕਰ ਲਾਂਗੇ ਛੁੱਟੀਆਂ ਤੇ ਹੈ ਕੱਲ ਕਰ ਲਾਂਗੇ ਹਫ਼ਤਾ ਕ ਰਹਿ ਜਾਏਗਾ ਫਿਰ ਇਹਨਾਂ ਦੇ ਕੰਮ ਸਟਾਰਟ ਹੁੰਦੇ ਹੋਣੇ ਅਦਰਵਾਈਜ਼ ਨਹੀਂ ਕਰਦੇ ਕੰਮ ਐ
ਤੁਹਾਡੇ ਬੱਚਿਆਂ ਨੇ ਕੀਤਾ ਤੇ ਨੀ ਹੋਣਾ ਹਲੇ
ਨਹੀਂ ਨਹੀਂ ਇੱਕ ਇੱਕ ਗੁੜੀਆਂ ਦਾ ਹੋ ਗਿਆ ਮੇਰੀ ਦਾ
ਅੱਛਾ ਇੱਕ ਗੁੜੀਆਂ ਦਾ ਹੋ ਗਿਆ।
ਹਾਂਜੀ ਇੱਕ ਦਾ ਹੋ ਗਿਆ ਦੂਜੀ ਦਾ ਰਹਿ ਗਿਆ ਉਹਨੂੰ ਕਹਿ ਤੇ ਰਹੀਂ ਮੈਂ ਕਿਹਾ ਬੇਟੇ ਕਰ ਲੋ ਉੱਥੇ ਜਾ ਕੇ ਟਾਈਮ ਨੀ ਮਿਲਣਾ ਕਿਉਂਕਿ ਬੱਚੇ ਵੀ ਨੇ ਨਾ ਉੱਥੇ ਫਿਰ ਬੱਚਿਆਂ ਨਾਲ ਬੱਚਿਆਂ ਨਾਲ ਨਹੀਂ ਹੁੰਦਾ ਜਾਂ ਫਿਰ ਰਾਤ ਰਾਤ ਲਗਾਂ ਕੇ ਕਰਵਾਉਣਾ ਪੈਣਾ ਜਿਵੇਂ ਪੇਪਰਾਂ ਚ ਇਹਨੂੰ ਬਾਰਾਂ ਬਾਰਾਂ ਵਜੇ ਤੱਕ ਵੱਡੀ ਨੂੰ ਬਿਠਾਈ ਰੱਖਣੀ ਹੈ।
ਅੱਛਾ।
ਰਾਤੀ ਬਾਰਾਂ ਬਾਰਾਂ ਇੱਕ ਇੱਕ ਵਜੇ ਤੱਕ ਬਿਠਾਈ ਰੱਖਣੀ ਤਾਂ ਹੈਗੇ ਨੰਬਰ ਕੁੱਛ ਖਾਸ ਆਂਦੇ ਨੇ
ਅੱਛਾ ਸਿਚੁਏਸ਼ਨ
ਟਿਊਸ਼ਨ ਨਹੀਂ ਨਾ ਨਾ ਮੈਂ ਟਿਊਸ਼ਨ ਹੁਣ ਇਸ ਵਾਰੀਂ ਨੀ ਇਸ ਸਾਲ ਨੀ ਪਾਈਂ ਦੀ ਬਾਕੀ ਤੈਨੂੰ ਮੈਂ ਪ੍ਰੀ ਨਰਸਰੀ ਤੋਂ ਟਿਊਸ਼ਨ ਪਾਈ ਦੀ ਸੀ।
ਅੱਛਾ ਹੁਣ ਆਪ ਹੀ ਪੜਾ ਲੈਂਦੇ
ਹਾਂਜੀ ਹੁਣ ਇਹ ਕਹਿੰਦੇ ਨੇ ਆਪ ਹੀ ਪੜਾ ਦੇਖ ਜਿੱਥੇ ਜਿੰਨੀ ਦੇਰ ਤੱਕ ਪੜਦੀ ਹੈ ਪੜ ਲੇ ਬਾਕੀ ਫਿਰ ਵੱਡੇ ਬੱਚਿਆਂ ਦੇ ਕੁੱਝ ਸਬਜੈਕਟ ਵਗੈਰਾ ਹੋ ਜਾਂਦੇ ਨਾ ਉਹ ਸਕੂਲ ਸਮਝ ਨਹੀਂ ਆਉਂਦੇ
ਹਾਂਜੀ ਹਲੇ ਤਾਂ ਪੜਾ ਦਾਂਗਾ ਹੁਣ ਤੇ ਸਟੱਡੀ ਬਹੁਤ ਅਲੱਗ ਹੁੰਦੀ ਹੈ ਸਭ ਪਹਿਲੇ ਹੋਰ ਸੀ ਹੁਣ ਬਿਲਕੁਲ ਹੀ ਚੇਂਜ
ਹਾਂਜੀ ਅੱਜ ਕੱਲ ਤਾਂ ਬਹੁਤ ਸਮਰ ਕੈਂਪ ਵੀ ਲੱਗੇ ਦੇ ਨੇ ਫੁੱਟਬਾਲ ਕੈਂਪ ਬਹੁਤ ਜ਼ਿਆਦੇ ਸਮਰ ਕੈਂਪ ਲੱਗੇ ਨੇ
ਅੱਛਾ ਅੱਛਾ ਠੀਕ ਆਂ
ਹੂੰ,,,
ਸਾਡੇ ਉੱਥੇ ਬਹੁਤ ਜ਼ਿਆਦਾ ਉੱਥੇ ਨਾ ਪੰਜਾਬੀ ਦੇ ਕੈਂਪ ਵੀ ਲੱਗੇ ਆ ਦਸ ਪੰਦਰਾਂ ਦਿਨ ਦੇ ਨਾ।
ਅੱਛਾ-ਅੱਛਾ।
ਪੰਜਾਬੀ ਵੀ ਸਿਖਾਉਂਦੇ ਹੈਗੇ ਨੇ ਗੁਰਦੁਆਰੇ, ਗੁਰਦੁਆਰੇ ਪੰਜਾਬੀ ਸਿਖਾਉਂਦੇ ਆ। ਵੀ ਜਿਹੜੇ ਬੱਚੇ ਨੂੰ ਪੰਜਾਬੀ ਨਹੀਂ ਨਾ ਆਉਂਦੀ ਊੜਾ ਪੈਰਾ ਉਹ ਉੜਾ - ਐੜਾ ਵੀ ਸਿਖਾਉਂਦੇ ਹੈਗੇ ਨੇ।
ਅੱਛਾ-ਅੱਛਾ ਠੀਕ ਆ, ਵਧੀਆ ਗੱਲ ਹੈ ਸਗੋਂ।
ਬਟ, ਇਸ ਵਾਰੀ ਨਹੀਂ ਉਹਨਾਂ ਨੇ ਗੁਰਦੁਆਰੇ, ਉਹਨਾਂ ਨੇ ਮਤਲਬ ਕਿ ਯਮੁਨਾ ਉਧਰ ਦੂਸਰੇ ਗੁਰਦੁਆਰੇ ਪਹਿਲੇ ਜਿਹੜੇ ਗੁਰਦੁਆਰੇ ਸਿਖਉਂਦੇ ਸੀ, ਉਹ ਵਾਲੇ ਗੁਰਦੁਆਰੇ ਦੂਸਰੇ ਗੁਰਦਵਾਰੇ ਉਹਨਾ ਨੂੰ ਸਿਖਾਉਂਦੇ ਪਏ ਨੇ, ਉਹ ਸਾਨੂੰ ਪਤਾ ਨੀ ਲੱਗਿਆ ਨਹੀਂ ਤੇ ਮੈਂ ਵੀ ਭੇਜ ਦਿੰਦੀ ਬੱਚਿਆਂ ਨੂੰ। ਉਹ ਤਾਂ ਹੁਣ-ਹੁਣ ਹਾਂਜੀ ਹੁਣ ਨਾਲ ਖ਼ਤਮ ਹੋ ਗਏ। ਨੇ ਨਾ ਕੈਂਪ ਵਗੈਰਾ ਪੰਦਰਾਂ ਦਿਨ ਤੱਕ ਹੀ ਹੁੰਦੇ ਨੇ। ਇੱਕ ਤੋਂ ਬੰਦਾ ਦੇਖਦਾ ਹੀ ਹੁੰਦੇ। ਨੇ ਕੈਂਪ ਵਗੈਰਾ ਲੱਗਦੇ ਬਾਅਦ ਚ, ਫੇਰ ਜਿੱਥੇ ਮਰਜ਼ੀ ਤੇ ਜਾਓ। ਅੱਜ-ਕੱਲ੍ਹ ਤਾਂ ਪਹਾੜਾਂ'ਚ ਜਾਣ ਦਾ ਵੀ ਨੀ ਹਾਲ ਬਾਰਿਸ਼ਾਂ ਆਂਦੀਆਂ ਪਈਆਂ ਨੇ।
ਹਾਂਜੀ-ਹਾਂਜੀ, ਉਹ ਤੇ ਹੈ ਹੂ, ਉਹ ਵੀ ਉੱਥੇ ਕਹਿੰਦੇ ਵੀ, ਅਸੀਂ ਬਿਆਸ ਵੀ ਫੁੱਲ ਭਰ ਗਿਆ। ਪਿੱਛੋਂ ਡੈਮ ਖੋਲਤੇ, ਪਾਣੀ ਆ ਜੇਗਾ ਯੇ ਵੋ।
ਅੱਛਾ ਜੀ।
ਹੂ, ਮੌਸਮ ਖ਼ਰਾਬ ਹੋ ਗਿਆ ਨਾ ਪਹਾੜਾਂ'ਚ,
ਅੱਛਾ
ਹਾਂਜੀ-ਹਾਂਜੀ।
ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਫੇਰ।
ਠੀਕ ਆ ਔਕੇ-ਔਕੇ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਬਾਏ।
ਹਾਂਜੀ